ਹੈਲੋ, ਮੈਂ ਨਹੀਂ- ਨਹੀਂ ਪੈਲੇ ਤੇ ਹੋ ਗਿਆ ਸੀ, ਮੈਨੂੰ ਤਾਂ ਲੱਗਦੈ ਸੈ਼ਦ ਨੈਟਵਰਕ ਕਾਰਨ ਕਾਲ ਕੱਟੀ ਗਈ ਏ।
ਨਹੀਂ -ਨਹੀਂ ਮੈਨੂੰ ਵੀ ਵਾਜ਼ ਈ, ਨ੍ਹੀਂ ਆ, ਰੀ। ਤੇ, ਮੈਂ ਏਹੀ ਸੋਚਦੀ ਮੈਂ ਕਿਆ ਵਾਜ਼ ਹੀ ਨੀ ਆਰੀ, ਪਤਾ ਨੀ
ਹਾਂਜੀ, ਆ ਨਹੀਂ -ਨਹੀਂ ਆ ਹੀ ਨਹੀਂ ਰਿਹਾ ਸੀ ਉੱਪਰ ਕੁਛ ਵੀ ਮੈਂ, ਤੇ ਸੋਚਿਆ ਸੀ, ਸੈ਼ਦ ਬਈ ਬ ਕਾਲ ਖਤਮ ਖਤਮ ਹੋ ਗਈ ਏ ਬਈ। ਗੱਲਬਾਤ ਸਾਡੀ ਹਾਂ, ਮੈਂ ਤੇ ਕੁਛ ਦੂਸਰਾ ਕਰਨ--ਹਾਂਜੀ ਸਤ ਸ੍ਰੀ ਕਾਲ। ਹੋਰ ਕੀ ਹਾਲ ਏ? ੳ ਇਕਦਮ ਹੀ ਫੇਰ ਤੁਵਾਡੀ ਆ ਗਏ ਨੇ ਤੈਨੇ ਮੈਂ ਤੇ ਹੋਰ ਕੰਮ ਕਰਨ ਲੱਗੀ।
ਹਾਂ, ਨਹੀਂ ਮੈਨੂੰ ਵੀ ਹਾਂ ਨਹੀਂ ਹਾਂ ਮੈਨੂੰ ਵੀ ਲੱਗਿਆ ਹੀ ਮੈਂ ਕਿ ਮੌਸਮ ਖ਼ਰਾਬ ਏ ਕਿਤੇ ਕੋਈ ਅ ਅ ਨੈਟ ਦੀ ਪ੍ਰੋਬਲਮ ਹੋਈ ਏ ਤੇ ਵ ਵਾਜ਼ ਨੀ ਨੀ ਆ ਰੀ।
ਹਾਂਜੀ। ਹਾਂਜੀ। ਹਾਂ। ਹੋਰ ਹਾਂਜੀ। ਹਾਂਜੀ। ਵਧੀਆ। ਠੀਕ ਹੈ ਜੀ। ਤੁਹਾਡਾ ਅੱਜ ਮੌਸਮ ਕਿਹੋ ਜਿਹਾ ਰਿਹਾ ਇੱਧਰ। ਸਾਡੇ ਤੇ ਬੜਾ ਵਧੀਆ ਹੋ ਗਿਆ ਮੌਸਮ ਹੁਣ। ਹੂ ਬਹੁਤ। ਵਧੀਆ ਚੱਲਦਾ ਪਿਆ। ਬਾਰਿਸ਼ ਹੋਈ ਤੁਹਾਡੇ।
ਹੋਈ ਦੁਪਹਿਰਾਂ ਵੇਲੇ ਬਾਰਿਸ਼ ਤਾਂ ਆਈ ਹੈ। ਇਸ ਟਾਈਮ ਬਾਰਿਸ਼ ਨਹੀਂ ਆ ਰਹੀ ਲਾਈਟ ਵ੍ਹਾਈਟ ਚਲੀ ਗਈ। ਸਾਡੇ ਕੀ ਹੁੰਦਾ ਹਨੇਰੀ ਚਲਦੀ ਕੁਛ ਚਲਦਾ ਲਾਈਟ ਚਲੀ ਜਾਂਦੀ ਹੈ। ਤੇ ਉਹੀ ਹੀ ਹੁਣੇ।
ਇਹਨਾ ਦੇ ਹਰ ਪਾਸੇ ਇਹੀ ਕੰਮ ਏ।
ਹੁਣ ਵੀ ਇਹੀ ਹੋਇਆ ਬਾਹਰ। ਥੋੜ੍ਹੀ ਹਵਾ ਜੀ ਕਹਿੰਦੇ। ਚੱਲਣ ਲੱਗੀ ਏ ਨੇ। ਆਣ ਲੱਗੀ ਏ। ਲਾਈਟਸ ਬੰਦ ਹੋ ਗਈਆਂ।
ਆਹ। ਸਾਡੇ ਹੋ ਗਏ ਆ ਨਾ ਫਿਰ ਏ। ਇਧਰੋਂ ਹੋ ਕੇ ਤੁਹਾਡੇ ਵੱਲ ਗਈ ਨਾ ਹੁਣ। ਆਹ। ਸਾਡੇ ਵੀ ਹਨੇਰੀ ਝੱਖੜ ਕਾਫ਼ੀ ਹੋਇਆ ਤੇ ਲਾਈਟ ਦੋ ਵਾਰੀ ਗਈ ਹੈ ਤੇ ਹੁਣ ਆ ਗਈ ਹੈ ਲਾਈਟ।
ਅੱਛਾ! ਸਾਡੇ ਬਰ-ਬਾਰ ਜਾ ਰਹੀ ਹੈ ਅੱਜ। ਅੱਜ ਮੌਸਮ ਇਸ ਤਰ੍ਹਾਂ ਦਾ ਹੀ ਹੋਇਆ ਹੈ ਦੁਪਹਿਰ।
ਹਾ ਹਾਂਜੀ। ਦੁਪਹਿਰ ਤੋਂ ਬਾਅਦ ਇਸ ਤਰ੍ਹਾਂ ਦਾ ਮੌਸਮ ਚੱਲਦਾ ਪਿਆ। ਚਲੋ ਵਧੀਆ। ਸਗੋ ਥੋੜਾ ਗਰਮੀ। ' ਤੋਂ ਰਾਹਤ ਤਾਂ ਥੋੜ੍ਹੀ ਮਿਲਦੀ ਪਈ ਹੈ ਨਾ ਨਹੀਂ ਤਾਂ ਬਹੁਤ ਗਰਮੀ ਸੀ ਅੱਜ। ਹਾਂ ਅੱਜ ਵੀ ਸਵੇਰੇ ਬਹੁਤ ਗਰਮੀ ਹਾਂਜੀ।
ਅੱਜ ਵੀ ਸਵੇਰ ਵੇਲੇ ਹੈਗੀ ਸੀ ਗਰਮੀ। ਨਈ ਤੇ ਕੱਲ੍ਹ ਬਹੁਤ ਬਹੁਤ ਜ਼ਿਆਦਾ ਗਰਮੀ ਹੋਈ ਪਈ ਸੀ ਜੇ।
ਹਾਂਜੀ। ਹਾਂਜੀ ਹਾਂ, ਚਲੋ ਹੋਰ ਸੁਣਾਓ।
ਹਾਂ, ਹਾਂ, ਹਾਂ। ਸਭ ਵਧੀਆ ਸਭ ਠੀਕ। ਬਸ ਮੈਂ ਕਿਹਾ ਚਲ ਤੁਹਾਡੇ ਨਾਲ ਗੱਲ ਕਰੀਏ। ਕੋਈ ਪੁੱਛਾ ਕੋਈ ਮੈਨੂੰ ਨਾਸ਼ਤਾ ਹੀ ਦੱਸੋ ਕੋਈ। ਸਵੇਰੇ ਸਵੇਰੇ ਕੋਈ ਨਾਸ਼ਤਾ ਬਣਾਈਏ। ਹਲਕਾ ਫੁਲਕਾ ਵੀ ਹੋਏ ਤੇ ਬੱਚੇ ਖਾ ਵੀ ਲੈਣ।
ਅੱਛਾ! ਅੱਛਾ! ਠੀਕ ਹੈ ਜੀ। ਇਹ ਕੋਈ ਤੁਹਾਡੇ ਕੋਲ ਕੋਈ ਫੋਨ-ਫੋਨ ਆ ਰਿਹਾ ਜਾਂ ਕੋਈ ਵੈਸੇ ਹੀ ਦੂਸਰੇ। ਅੱਛਾ! ਅੱਛਾ! ਅੱਛਾ। ਚਲੋ ਕੋਈ ਨੀ ਵੈਸੇ ਉਹ ਲਾਲ ਜਿਹਾ ਬਟਨ ਹੁੰਦਾ ਕੱਟ
ਹਾਂ ਨਹੀਂ ਕੱਟਿਆ ਕੋਸ਼ਿਸ਼
ਆਹ ਕਈ ਵਾਰੀ ਬੜਾ ਹੁੰਦਾ ਜੇ ਫੋਨਾਂ ਚ ਵੀ ਜਾਂ ਉੱਪਰ ਆਏਗੀ ਨੀ ਕਾਲ ਨਹੀਂ ਆਏਗੀ ਉੱਪ ਉੱਪਰ ਆ ਆਮ ਅਸੀਂ ਕਰਦੇ ਹਾਂ ਨਾ ਕਿਸ ਤੇਲੇ ਨਾਮ ਹੀ ਨਹੀਂ ਆਏਗਾ ਤੇ ਬੈਲ ਆ ਹੀ ਜਾਏਗੀ ਪਤਾ ਲੱਗੇਗਾ ਨੀ ਕੌਣ ਕਰ ਰਿਹਾ ਇਸ ਤਰ੍ਹਾਂ ਹੁੰਦਾ ਅੱਜ ਕੱਲ
ਹਾਂ ਪਿੱਛੇ ਕੋਈ ਪ੍ਰੋਬਲਮ ਹੁੰਦੀ ਨਾ ਹੋਈਵੇ ਮੈਂ ਕੱਦੀ ਵੀਈ ਕੋਸ਼ਿਸ਼ ਕਰ ਰਿਹਾ ਮੈਂ ਕੱ ਕੱਟਿਆ ਜਿੇ ਪਰ ਨਹੀ ਜਾ ਰਿਹਾ ਤੇ ਫਿਰ ਮੈਂ ਕਿਹਾ ਆਪਣੇ ਆਪ ਕੱਟ ਜਾਏਗਾ ਹਾਂ ਉਹੀ ਮੈਂ ਪੁੱਛਦੀ ਪਈ ਸੀ ਕੋਈ ਨਾਸ਼ਤਾ ਦੱਸੋ ਹਲਕਾ ਫੁਲਕਾ ਵੀ ਹੋਏ ਔਰ ਹੈਲਥ
ਹਾਂਜੀ ਨਾਸ਼ਤਾ ਮੁਖੀ ਬਣਾਾਨ ਅਸੀਂ ਜਾਂ ਪੋਹੇ ਬਣਾਈ ਦੇ ਆ ਜਾਂ ਸੂਜੀ ਵਗੈਰਾ ਦੇ ਪੂੜੇ ਹੁੰਦੇ ਆ ਉਹ ਬਣਾਉਂਦੇ ਤੁਸੀਂ ਸੂਜੀ ਤੇ ਦਹੀਂ ਵਾਲੇ
ਕਦੀ ਕਦੀ ਤੇ ਬਣਾ ਲੈਂਦੇ ਆ ਅੱਜ ਕੱਲ ਹਾਂ
ਹਾਂਜੀ ਉਹੀ ਮੈਨੂੰ ਤੇ ਸਹੀ ਲੱਗਦੇ ਆ ਬੱਚਿਆਂ ਲਈ ਸਹੀ ਚੀਜ਼ ਏ ਕਿਉਂਕਿ ਉਹਦੇ ਵਿੱਚ ਸਭ ਸਬਜ਼ੀਆਂ ਪਾਲ ਲਈ ਦੀ ਏ ਜੀਆਂ ਨੂੰ ਉਹ ਕਰਕੇ ਨਾ ਕੱਦੂ ਕਸ਼ ਕਰ ਲੋੋ ਜਾਂ ਛੋਟਾ ਚੋਪਰ ਚ ਕਰਲੋ ਜਿਹੜੇ ਮਰਜ਼ੀ ਵੀ ਸਾਰੀਆਂ ਸਬਜ਼ੀਆਂ ਪੈ ਜਾਂਦੀਆਂ ਗਾਜਰ ਪਾਓ ਹਾਂਜੀ ਗਾਜਰ ਵੀ ਪਾ ਲਈਦਾ ਚਿਕੰਦਰ ਵੀ ਪਾਲ ਲਣੀ ਆ ਮੈਂ ਤੇ ਚਿਕੰਦਰ ਨਾ ਨਾ ਕਲਰ ਚੇਂਜ ਹੋ ਜਾਂਦਾ ਪਿੰਕ ਪਿੰਕ ਬਣ ਜਾਂਦੇ ਤੇ ਸੋਹਣੇ ਲੱਗ ਹਾਂ ਸੋਹ ਸੋਹਣੇ ਲੱਗਦੇ ਆ ਬੜੇ ਪਿਆਜ ਟਮਾਟਰ ਖੀਰਾ ਸਭ ਕੁਛ ਪਾਓ ਕਿਉਂਕਿ ਛੋਟੇ ਬੱਚੇ ਵੀ ਫਿਰ ਖਾ ਲੈਂਦੇ ਆ ਬੜਾ ਸੋਫਟ ਬਣਦਾ ਹੈ ਉਹ ਪਹਿਲਾਂ ਮੈਂ ਸੂਜੀ ਅਤੇ ਦਹੀਂ ਨੂੰ ਮਿਕਸ ਕਰਕੇ ਰੱਖ ਦਿਨੀ ਨਾ ਥੋੜ੍ਹੀ ਦੇਰ ਮਤਲਬ ਪਹਿਲੇ ਹਾਂਜੀ ਤੇ ਸਬਜ਼ੀਆਂ ਫੇਰ ਕੱਟਣੀਆਂ ਸਮਝੋ ਸ਼ੁਰੂ ਕਰ ਲਈ ਦੀਆਂ। ਹ ਇੱਕ ਬਾਊਲ ਚ ਸੂਜੀ ਦਹੀਂ ਮਿਕਸ ਕਰਕੇ ਤੇ ਉਹ ਰੱਖ ਦਓ ਹਾਂਜੀ ਹਾਂਜੀ। ਤੇ ਫੇਰ ਸਬਜ਼ੀਆਂ ਤੁਸੀਂ ਜਿਹੜੀਆਂ-ਜਿਹੜੀਆਂ ਪਾਣੀਆਂ ਚਾਹੁੰਦੇ ਹੋ ਬੱਚੇ ਤੁਹਾਡੇ ਪਸੰਦ ਕਰਦੇ ਜੋ ਵੀ ਉਹ ਉਬਾਲੋ ਉਹ ਕੱਟ ਲੋ ਛੋਟੀਆਂ-ਛੋਟੀਆਂ ਬਿਲਕੁਲ ਬਰੀਕ ਹੀ ਕੱਟੋ ਤੇ ਅੱਛੀ ਗੱਲ ਏ ਮਤਲਬ ਕਈਆਂ ਨੂੰ ਹੁੰਦਾ ਕਿ ਮੂੰਹ ਚ
ਹਾਂ ਹਾਂ ਬ ਸਾਡੇ ਬੱਚੇ ਵੀ ਇਸ ਤਰ੍ਹਾਂ ਦੇ ਜੇ ਨਾ ਉਹਨਾਂ ਨੂੰ ਉਹ ਮੇਰੀ ਉਹਨਾਂ ਨੂੰ ਨੂੰਹਾਂ ਨੂੰ ਸ਼ੌਕ ਜੇ ਸ਼ਿਮਲਾ ਚ ਹੁਣ ਪਸੰਦ ਨਹੀਂ ਆ ਤੁਈ ਤੁਸੀਂ ਕਹਿ ਰਹੇ ਨਾ ਕੱਦੂ ਕਰਲੋ ਤੇ ਫੇਰ ਬਣਾਈ ਏ ਹਾਂ
ਹਾਂ ਮੈਂ ਤੇ ਵੈਸੇ ਕੱਦੂ ਵੈਸੇ ਕਰਦੀ ਹਾਂ ਉਹ ਜ਼ਿਆਦਾ ਸੋਫ ਟ ਵੀ ਬਣਦੇ ਆ ਬੜੇ ਤੇ ਫੇਰ ਉਹ ਪਤਾ ਵੀ ਨੀ ਲੱਗਦਾ ਬੱਚਿਆਂ ਨੂੰ ਕਿ ਵਿ ਚ ਪਾਇਆ ਕੀ ਕੀ ਏ ਹਾਂ ਸਭ ਕੁਛ ਪੈ ਜਾਂਦਾ ਵਿੱਚ ਸਾਰੀਆਂ ਸਬਜ਼ੀਆਂ ਪਾ ਲਈ ਦੀਆਂ ਮਸਾਲਾ ਪਾਲੋ ਸਵਾਦ ਮਸਾਲਾ ਤੁਸੀਂ ਆਪਣੇ ਅਨੁਸਾਰ ਨਮਕ ਮਿਰਚ ਪਾਲੋ ਜੀਰਾ ਪਾਓ ਭੁੰਨਿਆਂ ਦਾ ਕੜੀ ਪੱਤਾ ਹੋਏ ਤੇ ਉਹ ਵੀ ਪਾ ਲਓ ਕੜੀ ਪੱਤਾ ਵੀ ਪਾ ਲੈਂਦੀ ਆ ਮੈਂ ਤੇ ਹਾਂ ਕੜੀ ਪੱਤਾ ਅੱਛੀ ਵਧੀਆ ਚੀਜ਼ ਏ। ਹਾਂ ਬੱਚਿਆਂ ਲਈ ਵੀ ਤੇ ਉਝ ਵੀ ਹਾਂਜੀ ਤੇ ਬਸ ਉਹ ਫਿਰ ਪੈਣ ਬਣਾ ਲਈ ਦੀਏ ਕਈ ਵਾਰੀ ਤੇ ਮੈਂ ਨਾ ਉਹਨਾਂ ਦਾ ਥੋੜਾ ਪੇਸਟ ਨਾ ਥੋੜਾ ਗਾੜਾ ਵੀ ਬਣਾਨੀਆ ਜਿਵੇਂ ਅਸੀਂ ਉਹਨਾ ਨੂੰ ਨਾ ਤਲ ਵੀ ਸਕਦੇ ਹਾਂ ਉਹ ਬੜੇ ਸਵਾਦ ਸੋਫਟ ਸੋਫਟ ਨਾ ਭੱਲੇ ਟਾਈਪ ਬਣਦੇ ਉਹ ਵੀ ਉਹ ਜਿਵੇਂ ਸ਼ਾਮੀ ਅਸੀਂ ਸਨੈਕਸ ਬਣਾਉਣੇ ਹੋ ਨਾ ਸ਼ਾਮੀ ਟਾਈਮ ਸਨੈਕਸ ਜਿਵੇਂ ਕੋਈ ਮ ਦਬਾ ਦਬ ਕੋਈ ਆ ਗਿਆ ਤੇ ਘਰ ਸਾਡੇ ਕੋਈ ਚੀਜ਼ ਨਹੀਂ ਹੈਗੀ ਜਾਂ ਨਹੀਂ ਲਿਅਣ ਕੋਈ ਲਿਆ ਨਹੀਂ ਸਕਦਾ ਦਾ ਤੇ ਇਹ ਵੀ ਚੀਜ਼ ਇੱਕ ਬੜੀ ਵਧੀਆ ਮੈਂ ਇੱਕ ਦੋ ਵਾਰੀ ਅਜਮਾਈ ਏ ਬਣਾਈ ਵੀ ਏ ਤੇ ਬੜੀ ਸਵਾਦ ਵੀ ਲੱਗੀ ਏ। ਖਾਣ ਵਾਲਿਆਂ ਨੂੰ ਪੁੱਛਦੇ ਵੀ ਏ, ਵੀ ਕਿਸ ਤਰ੍ਹਾਂ ਕੀ ਚੀਜ਼ ਪਤਾ ਨੀ ਨਾ ਲੱਗਦਾ ਕਾਹਦੇ
ਹਾਂਜੀ ਨਹੀਂ ਨਹੀਂ ਬਣਾਵਾਂਗੀ, ਮੈਂ ਵੀ ਬਣਾ ਕੇ ਦੇਖ ਗੀ। ਬੱਚੇ ਸ਼ਾਮੀ ਵੇਲੇ ਮੰਗਦੇ ਆ ਨਾ ਜਿਹੜੇ ਆਂਦੇ ਕੰਮਾਂ ਤੋਂ ਆਉਣਗੇ, ਮੰਮੀ ਕੁਛ ਖਿਲਾਉ, ਮੰਮੀ ਕੁਛ ਖਿਲਾਉ ਬਸ ਠੀਕ ਆ।
ਬਣਾਣਾ ਤੇ ਉਹ ਜਦੋਂ ਪੂੜਾ ਬਣਾਉਣਾ ਤੇ ਉਹ ਥੋੜਾ ਪਤਲਾ ਬੈਟਰ ਰੱਖਣਾ। ਇਹ ਫਰਕ ਹੈ, ਬਸ ਹਾਂਜੀ। ਵਿੱਚ ਮਤਲਬ ਇਕੱਲੇ ਬੁਆਏ ਬੋਇਲ ਆਲੂ ਕਰਕੇ ਵੀ ਅਸੀਂ ਪਾ ਸਕਦੇ ਹਾਂ, ਜਿਵੇਂ ਪੂੜੇ ਹੋਰ ਕੋਈ ਚੀਜ਼ ਨਹੀਂ ਪਾਣੀ ਤੇ ਇਕੱਲੇ ਬੋਆਇਲ ਆਲੂ ਪਾ ਲਉ, ਉਹ ਵੀ ਹੋਰ ਸਵਾਦ ਬਣਦਾ ਉਹਦਾ। ਹੋਰ ਉਹ ਥੋੜਾ ਕਰੰਚੀ ਤੇ ਥੋੜਾ ਸੋਫਟ ਬਣਦਾ ਏ।
ਠੀਕ ਹੈ, ਠੀਕ ਹੈ, ਕਰਾਂਗੀ ਮੈਂ ਵੀ ਬਣਾ ਮੈਨੂੰ ਬਸ ਇਹੀ ਰੋਜ ਪਰੋਠੀ ਖਾ ਲਓ ਜਾਂ ਬਰੈਡ ਮੱਖਣ ਇਹੀ ਬਰੈਡ ਮੱਖਣ ਖਾ ਲਓ, ਰੋਜ ਰੋਜ ਖਾਣ ਦਾ ਮਨ ਨਹੀਂ ਕਰਦਾ ਗਰਮੀ ਵਿੱਚ, ਮੈਂ ਕਹਿਣੀ ਕੁਝ ਹਲਕਾ ਫੁਲਕਾ ਵੀ ਹੋਏ ਤੇ ਹੈਲਥ ਕੁਝ ਵੀ ਹੋਏ, ਹੋਰ ਅਲੱਗ ਵੀ ਹੋਏ ਥੋੜਾ
ਕੁਝ ਵੀ ਬਣਾ ਲੈਣੀ ਆ ਮੈਂ ਕਿਉਂਕਿ ਅੱਜ ਕੱਲ੍ਹ ਓਟਸ ਦਾ ਵੀ ਬੜਾ ਹੈਗਾ ਨਾ ਬੱਚੇ ਖਾਣਾ ਪਸੰਦ ਕਰਦੇ ਆ। ਓਟਸ ਨੂੰ ਵੀ ਐਜੀ ਓਟਸ ਨੂੰ ਥੋੜਾ ਸੂਜੀ ਦੇ ਨਾਲ ਮਿਕਸ ਕਰ ਲਈ ਦਾ ਨਾ ਕਿਉਂਕਿ ਓਟਸ ਨਾਲ ਉਹ ਨੀ ਨਾ ਬਣਦਾ ਓਦਾਂ ਦਾ ਉਹ ਨੀ ਬਣਦਾ। ਪੂੜਾ ਨੀ ਬਣ ਪਾਂਦਾ ਇਕੱਲੇ
ਮਤਲਬ ਆਪਾਂ ਸਮੈਸ਼ ਨਹੀਂ ਹੁੰਦਾ, ਖੜਾ ਖੜਾ ਰਹਿੰਦਾ।
ਓਟਸ ਬਾਇੰਡ ਨੀ ਨਾ ਹੁੰਦਾ ਇਕੱਲਾ ਹੋਏ ਜੇ ਅਸੀਂ ਸੂਜੀ ਦੇ ਵਿੱਚ ਉਹਨੂੰ ਪਾਵਾਂਗੇ ਤੇ ਫਿਰ ਉਹ ਬਾਈੰਡ ਹੋ ਜੇਗਾ, ਹਾਂ। ਸੂਜੀ ਦੇ ਵਿੱਚ ਪਾ ਲਈਦਾ ਉਂਜ ਈ ਉਹਨਾਂ ਨੂੰ ਭਿਉਂ ਕੇ ਉਂਜ ਹੀ ਰੱਖ ਲਈਦੈ ਪਹਿਲੇ ਤੇ ਫੇਰ ਬਸ ਉਸ ਤਰ੍ਹਾਂ ਹੀ ਬਣਾ ਲਈਦੇ ਸਭ ਕੁਛ ਪਾ ਕੇ ਕੋਈ ਸਿੰਪਲ ਖਾਣਾ ਚਾਹੇ ਸਿੰਪਲ ਵੀ ਬਣਾ ਲਈਦੇ ਆ, ਹੂੰ
ਵਧੀਆ- ਵਧੀਆ ਬਹੁਤ ਬੜੀ ਸਹੀ ਚੀਜ਼ ਹੈਗੀ ਬਣਾਵਾਂਗੀ ਮੈਂ ਵੀ ਬੱਚਿਆਂ ਵਾਸਤੇ ਹੀ ਬਣਾਵਾਂਗੀ
ਸੈਂਡਵਿਚ ਤੇ ਚਲੋ ਬੱਚੇ ਹਾਂ ਖਾਂਦੇ ਰਹਿੰਦੇ ਆ, ਬੱਚੇ ਕਰਦੇ ਨੇ ਅਲੱਗ-ਅਲੱਗ ਚੀਜ਼ਾਂ ਅੱਜ ਕੱਲ੍ਹ ਤੇ ਬੱਚੇ ਮੰਗਦੇ ਆ, ਹਰ ਚੀਜ਼ ਬਈ ਰੋਜ਼ ਨਵੀਂ ਹੋਣੀ ਚਾਹੀਦੀ ਐ ਕੋਈ ਨਾ ਕੋਈ ਇੱਕ ਤੋਂ ਦੂਸਰੀ ਵਾਰੀ ਤੀ ਹੂੰ
ਛੋ ਟਾ ਵੀ ਐ ਨਾ ਉਹ ਵੀ ਇੱਕ ਅੱਜ ਸੂਜੀ ਬਣਾ ਦਿੱਤੀ ਤੇ ਸੋਚੋ ਕੱਲ ਫੇਰ ਉਹਦੇ ਵਾਸਤੇ ਸੂਜੀ ਬਣਾ ਲਈ ਤੇ ਉਹ ਨੀ ਖਾਣੀ ਨਈ-ਨਈ ਖਾਣੀ, ਉਹਨੂੰ ਕੁਛ ਵੈਸੇ ਹਾਂ ਉਹਨੂੰ ਤਾਂ ਵੈਸੇ ਉਹੀ ਖਾਣਾ ਚਾਹੁੰ
ਹਾਂਜੀ-ਹਾਂਜੀ-ਹਾਂਜੀ ਬੱਚੇ ਛੋਟੇ ਇਸ ਤਰ੍ਹਾਂ ਹੀ ਕਰਦੇ ਆ ਓਹੀ
ਜਿਵੇਂ ਮੈਂ ਚਾਵਲ ਖਾ ਰਹੀ ਸੀ ਅੱਜ ਹਾਂ ਜਦੋਂ ਮੈਂ ਚਾਵਲ ਖਾ ਰਹੀ ਹਾਂ, ਮੈਂ ਮਿਕਸ ਕਰਕੇ ਦਾਲ ਨਾਲ ਖਾ ਰਹੀ ਹਾਂ ਅਤੇ ਮੈਂ ਇਹਨੂੰ ਸੁੱਕੇ ਥੋੜ੍ਹੇ ਸਾਈਡ ਤੋਂ ਦੇ ਰਹੀ ਆ ਤੇ ਉਹਨਾਂ ਨੂੰ ਕੱਢ ਕੇ ਬਾਹਰ ਮਾਰਿਆ ਮੂੰਹ ਚੋਂ ਵੀ ਮੈਨੂੰ ਓਹੀ ਦਾਲ ਵਾਲੇ ਮਿਕਸ ਵਾਲੇ ਹੀ ਦੇ ਮੈਂ ਉਹ ਵਾਲੇ ਨੀ ਖਾਣੇ
ਹਾਂਜੀ, ਹਾਂ ਬੱਚੇ ਵੀ ਪੂਰਾ ਟੇਸਟ ਵੇ
ਬਿਲਕੁਲ ਓ ਓ ਓਹ ਤਾਂ ਜ਼ਿਆਦਾ ਚਟੋਰਾ ਜੇ ਛੋਟਾ ਵਾਲਾ ਤੇ ਓ ਬਿਮਾਰ ਵੀ ਹੋਇਆ ਜੇ ਤਾਂ ਵੀ ਉਹਨੂੰ ਖਾ ਹਾਂ, ਖਾਣ ਨੂੰ ਉਹਨੂੰ ਠੀਕ ਚਾਹੀ ਚੀਜ਼ਾਂ ਉਹਨੂੰ ਇਹੋ
ਹਾਂਜੀ, ਹਾਂ ਓ ਏ ਨਾ ਬਿਮਾਰ ਹੋਣ ਤੋਂ ਬਾਅਦ ਜਿਵੇਂ ਅਸੀਂ ਵੀ ਤਾਂ ਵੱਡੇ ਡੇ ਹੋ ਜਾਂਦੇ ਨਾ ਨਹੀਂ ਮਨ ਕਰਦਾ ਸਾਡਾ ਵੀ ਫਿੱਕਾ-ਫਿੱਕਾ ਖਾਣ ਨੂੰ ਵਕ-ਵਕਾ, ਔ ਸਾਨੂੰ ਵੀ ਤੇ ਨੀ ਚੰਗਾ ਲੱਗ ਹੋ ਸਕਦਾ ਉਹਨੂੰ ਵੀ ਇਸਰ੍ਹਾਂ ਲੱਗਦਾ
ਹਾਂ ਬਿਲਕੁੱਲ ਇੰਝ ਈ ਲੱਗਦਾ ਹੋਏਗਾ ਉਹਨੂੰ ਹਾਂ
ਦਾ ਵੀ ਮਨ ਕਰਦਾ ਹੋਏਗਾ ਨਾ, ਹੂੰ, ਏਸ ਤਰ੍ਹਾਂ ਹੀ ਹੋਏਗਾ ਹਾਂ
ਹਾਂ ਬਣਾਉਂਦੇ ਤੇ ਹੈ ਘਰ ਅਸੀਂ ਵੀ, ਕਦੀ ਬ੍ਰੈਡ ਪਕੌੜੇ ਬਣਾ ਲਈ ਦੇ ਆ, ਕਦੀ ਸੈਂਡਵਿਚ ਬੱਚੇ ਕਰਦੇ ਹੋਏ ਵਿੱਚ ਚੀਜ਼ ਵੀ ਲਗਾ ਕੇ ਸੋਸ ਲਗਾ ਕੇ, ਸਭ ਲਗਾ ਕੇ ਖਾਂਦੇ ਆ ਮੈਨੂੰ ਵੀ ਦੇਣਗੇ ਮੰਮੀ ਤੁਸੀਂ ਵੀ ਖਾਓ, ਮੈਨੂ ਨਹੀ ਇਹ ਚੀਜ਼ਾਂ ਚੰਗੀਆਂ ਲੱਗਦੀਆਂ
ਹਾ ਨਹੀ ਚਲੋ ਨਹੀ ਆਹੋ
ਹਾਂ ਮੈਨੂੰ ਨਹੀਂ ਪਸੰਦ ਆ ਹਾਂ ਬਰੈਡ ਪਕੌੜਾ ਫਿਰ ਵੀ ਇੱਕ ਵਾਰੀ ਖਾ ਲੈਂਦੇ ਹਾਂ ਨਹੀਂ ਕਦੀ ਕਦੀ ਟੇਸਟ ਕਰੇ ਜੇ ਕਗੇ ਮੈਨੂੰ ਦੋ ਚਾਰ ਪੀਸ ਖਾ ਲਵਾਂਗੀ ਨਹੀਂ ਉਹ ਨਹੀਂ ਮੈਂ ਖਾ ਸਕਦੀ ਹਾਂ ਮੈਂ ਇੱਕ ਕੁ ਬਾਈਟ ਲੈੱਲਾਂਗੀ ਬਸ ਮੈਨੂੰ ਇਸ ਤੋਂ ਬਾਅਦ ਨਹੀਂ ਮੈਂ ਖਾ ਸਕਦੀ ਹੋ ਉੱਥੇ ਕਹਿਣਗੇ ਮੰਮੀ ਖਾਇਆ ਤੇ ਹੈ ਮੈਂ ਕਿਹਾ ਨਹੀਂ ਮੈਂ ਤੁਸੀਂ ਤੁਹਾਡੇ ਕਹਿਣ
ਹੂੰ ਨਹੀਂ ਨਹੀਂ ਅਸੀਂ ਤਾਂ ਮੇਰਾ ਵੱਡਾ ਬੇਟਾ ਵੀ ਉਹਨੂੰ ਵੀ ਖਾਣਾ ਵੀ ਪਸੰਦ ਹੈ, ਤੇ ਬਣਾਣਾ ਵੀ ਉਹਨੂੰ ਅੱਛਾ ਲੱਗਦਾ ਹੈ। ਉਹ ਤੇ ਕਿਸੇ ਵੇਲੇ ਜਿਵੇਂ ਫੁਲਕੇ ਬੱਚ ਜਾਂਦੇ ਆ ਨਾ ਤੇ ਅਸੀਂ ਤੇ ਉਹਦਾ ਦਾ ਵੀ ਟੈਕੋ ਜਿਵੇਂ ਅੱਜ ਕੱਲ ਬਣਾਂਦੇ ਆ ਉਹ ਵੀ ਬਣਾ ਲਈ।
ਹਾਂ ਨਹੀਂ ਨਹੀਂ ਬੜੀਆਂ ਚੀਜ਼ਾਂ ਅੱਜ ਕੱਲ੍ਹ ਤਾਂ ਸਗੋਂ ਪਈ ਹੋ ਰੋਟੀ ਦੇ ਪਹਿਲੇ ਵੀ ਪਹਿਲਾ ਟਾਈਮ ਸੀ ਲੋਕ ਰੋਟੀਆਂ ਫੁਲਕੇ ਲਾ ਕੇ ਰੱਖ ਦਿੰਦੇ ਸੀ ਜਦੋਂ ਭੁੱਖ ਲੱਗੇਗੀ ਇਹਨਾਂ ਨੂੰ ਖਾਓ ਕੋਈ ਮੱਖਣ ਲਗਾ ਲੈਂਦਾ ਸੀ ਕੋਈ ਕੁਛ ਅੱਜ ਵੀ ਉਹੀ ਚੀਜ਼ ਐ ਕੋਈ ਚੀਜ਼ ਲਗਾ ਦੇਵੇ ਓ ਮਿਉਨਿਜ ਲਗਾ ਓ ਲਗਾ
ਬਦਲ ਗਈਆਂ ਬਸ ਥੋੜੀਆਂ ਪਹਿਲੀਆਂ ਸਗੋਂ ਵਧੀਆ ਸੀ ਹੂੰ
ਓਹੀ ਨਾ।
ਚੀਜ਼ਾਂ ਸਭ ਪੁਰਾਣੀਆਂ ਹੀ ਫੇਰ ਆ ਰਹੀ ਆ ਵੇਖੋ ਤੁਸੀਂ ਡਾਕਟਰ ਵੀ ਉਹੀ ਚੀਜ਼ਾਂ ਕਹਿ ਰਿ ਵੈਦ ਵੀ ਓਹੀ ਕਹਿ ਰਿਹਾ ਹਾਂਜੀ ਹਾਂਜੀ ਹਾਂ ਇਹ ਹੈ ਕਿ ਹੁਣ ਥੋੜੀ ਤਕਨੀਕਸ ਬਦਲ ਗਈਆਂ ਤੇ ਚੀਜ਼ਾਂ ਦਾ ਰੁ ਉਹ ਬਦਲ ਦਾ ਰਿਹਾ। ਖਾਣਾ ਪੀ ਡਾਕਟਰ ਵੀ ਕਹਿੰਦੇ ਆ ਕਿ ਬਈ ਰੋਟੀ ਦੇ ਉੱਤੇ ਨਮਕ ਮਿਰਚ ਲਗਾ ਕੇ ਖਾਓ ਉਹ ਇੰਨੀ ਫਾਇਦੇਮੰਦ ਹੈ ਨਾ ਬਈ ਬੜੀ ਵਧੀ
ਹਾਂ ਤਾਂ ਮਤਲਬ ਕਹਿੰਦੇ ਤਾਜ਼ੀ ਰੋਟੀ ਤੋਂ ਵੱਧ ਤਾਕਤ ਹੈ ਬੱਸ ਬ ਰਾਤ ਦੀ ਪਈ ਰੋਟੀ ਵਿੱਚ ਬਹੀ ਰੋਟੀ ਵਿੱਚ ਤੇ ਅੱਜ ਦੇ ਉਹ ਤੇ ਹੈ ਜਿਦ੍ਹੇ ਅਸੀਂ
ਤੇ ਦੋ ਤਿੰਨ ਫੇਰ ਨਾ ਵੱਧ ਹੀ ਲਾਦੀ ਆ ਕਈ ਵਾਰੀ ਕਿਸੇ ਵੇਲੇ ਮੇਰਾ ਮਨ ਕਰਦਾ ਵੀ ਸਵੇਰੇ ਇੰਝ ਕਰਾਂਗੇ। ਕਦੀ ਕਦੀ ਮੈਂ ਫੇਰ ਦੋ ਤਿੰਨ ਬਾਅਦ ਲਗਾ ਲੈਂਦੀ ਹਾਂ ਵੀ ਸਵੇਰੇ ਚੱਲ ਵੇਖਾਂਗੇ ਕੁੱਛ ਕਰਾਂਗੇ ਹਾਂ ਤੇ ਫੇਰ ਉਹ ਲੱਗ ਹੀ ਈ ਜਾਂਦੀਆਂ। ਪਹਿਲੇ ਪਹਿਲੇ ਹੁੰਦੇ ਸੀ ਸੁੱਟਦੇ ਹੀ ਸੀ। ਪਹਿਲਾਂ ਨਹੀਂ ਸੀ ਹੁੰਦਾ।
ਬਿਲਕੁਲ।
ਜਦੋਂ ਉਹਦਾ ਪਤਾ ਲੱਗ ਗਿਆ ਕਿ ਨਹੀਂ ਅੱਛੀ ਇਹ ਚੀਜ਼ ਹੈ।
ਹੂ ਚਲੋ ਜੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਾਂ ਕਰਕੇ, ਹਾਂ ਚ ਹਾਂ ਚਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ।